ਹੈਲੋ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਕਾਲ ਜੀ।
ਕੀ ਹਾਲ ਏ?
ਵਧੀਆ- ਵਧੀਆ ਤੁਸੀਂ ਸੁਣਾਓ?
ਬਸ ਮੈ ਵੀ ਵਧੀਆ। ਬੈਠੀ ਹੋਈ ਸੀ ਯਾਦ ਕਰਦੀ ਸੀ ਤੁਹਾਨੂੰ ਮੈ ਕਿਹਾ ਕਿੰਨੇ ਦਿਨ ਹੋਗੇ ਗਲ ਨੀ ਹੋਈ ਸਾਡੀ।
ਹਾਂ ਮੈਂ ਵੀ ਪਤਾ ਐ। ਅੱਜ ਹੁਣੇ ਮੈਂ ਕਿਸੇ ਨਾਲ ਗੱਲ ਕਰ ਰਹੀ ਸੀ ਤੇ ਮੈਂ ਓਨਾਂ ਨਾਲ ਵੀ ਡਿਸਕਸ ਕਰ ਰਹੀ ਸੀ। ਮੈਂ ਕੇਹ ਮੈਂ ਇੱਕ ਓਨਾਂ ਨਾਲ ਗੱਲ ਕਰਦੀ ਸੀ ਤੇ ਓਨਾਂ ਨਾਲ ਕਿੰਨੇ ਦਿਨ ਹੋ ਗਏ। ਮੈਂ ਓਨਾਂ ਨਾਲ ਗੱਲ ਈ ਨੀ ਕੀਤੀ।
ਸਹੀ ਗਲ ਐ। ਬਸ ਦੇਖੋ ਛੁੱਟੀਆਂ ਹੋ ਗਈਆਂ ਟਾਈਮ ਈ ਨੀ ਲੱਗਦਾ। ਬੱਚੇ ਫਰੀ ਨੀ ਕਰਦੇ ਮਾਵਾਂ ਨੂੰ।
ਬਿਲਕੁਲ ਸਹੀ ਕਹਿ ਰਹੇ ਓ, ਹੁਣ ਕੁਛ ਤੇ ਵਡ ਨਈ। ਜਿੱਦਾਂ ਹੁਣ ਮੈਂ, ਮੈਂ ਓਹ ਕਰਵਾਇਆ ਨਾ ਹੋਮਵਰਕ। ਕਰਵਾਇਆ ਉਹਦੇ ਚ ਤੇ ਮੈਨੂੰ ਬਿਲਕੁਲ ਟਾਈਮ ਨੀ ਲੱਗਿਆ ਹੋਮਵਰਕ ਤੇ ਖੈਰ ਇਸ ਵਾਰ ਨਈ ਮਿਲਿਆ ਰਿਟਨ ਬਟ
ਹਾਂਜੀ ਹਾਂ ਬਸ ਓਹੀ ਤੇ ਕਹਿੰਦੇ ਪ ਕੰਮ ਤਾਂ ਮਾਵਾਂ ਵਾਸਤੇ ਹੁੰਦਾ ਬੱਚੇਆਂ ਵਾਸਤੇ ਥੋੜਾ ਹੁੰਦਾ, ਐ ਵਲਾ।
ਮਾਆ ਸਿਰ ਸਾਰਾ ਕਾਮ ਮਾਵਾਂ ਨੂੰ ਕਰਨਾ ਪੈਂਦਾ ਐ।
ਬਿਲਕੁਲ ਜੀ ਬਿਲਕੁਲ ਹੋਰ। ਤੁਸੀ ਟਯੂਸ਼ਨ ਨੀ ਲਾਇਆ ਦਾ ਬੱਚਿਆਂ ਨੂੰ।
ਨਹੀਂ ਮੈਂ ਨਾ ਟਿਊਸ਼ਨ ਮਤਲਬ ਕਿ ਹਾਲੇ ਮੇਰਾ ਬੇਟਾ ਸੈਕਿੰਡ ਇਚ ਈ ਐ। ਤੇ ਮੈਂ ਹਲੇੇ ਪ੍ਰੈਫਰ ਨੀ ਕੀਤਾ। ਅਪਣੇ ਆਪ ਈ ਪੜਾਨੀ ਕਿਉਂਕਿ ਏਹ ਪੜ ਲੈਂਦਾ ਮੇਰੇ ਕੋਲ। ਜੇ ਮੈਨੂੰ ਲੱਗੇਗਾ ਨਾ ਕਿ ਨਈ ਪੜਦਾ ਮੇਰੇ ਤੋਂ ਫੇਰ ਮੈਂ ਟਿਊਸ਼ਨ ਲਗਾਵਾਂਗੀ।
ਨਹੀ ਬੋਤ ਅੱਛੀ ਗੱਲ ਐ ਬੱਚੇਆਂ ਨੂੰ ਸਗੋਂ ਘਰ ਤੋਂ ਵਧੀਆ ਟਿਊਸ਼ਨ ਤੋਂ ਕੋਈ ਹੋ ਈ ਨੀ ਸ
ਹਾਂਜੀ- ਹਾਂਜੀ, ਹਾਂਜੀ ਕੁਛ ਏਦੀ ਸਕੂਲ ਦੀ ਹਾਂਜੀ ਕੁਛ ਐ ਸਕੂਲ ਦੀ ਏਦੀ ਟੀਚਰਸ ਵੀ ਐ ਨਾ। ਤੇ ਓ ਹਲੇ ਅਲਾਓ ਵੀ ਨੀ ਕਰ ਰਹੀਏ। ਕਹਿੰਦੀ ਅਭੀ ਟਿਊਸ਼ਨ ਮਤ ਕਰਨਾ ਇਸਕੋ। ਅਭੀ ਇਸਕੋ ਅਵੋਇਡ ਕਰੋ ਟਊਸ਼ਨ। ਫਿਫਥ ਤੱਕ ਤੋਂ ਕਹਿਤੀ ਹੈ ਅਵੋਇਡ ਕਰਦੋ, ਹਾਂ।
ਨੀ ਅੱਛੀ ਗਲ ਏ ਅਗਰ ਬਚਾ ਘਰ ਪੜ ਰੇਹਾ ਤੇ ਹੋਰ ਕੀ ਚਾਹੀਦਾ ਸਾਨੂੰ ਹਨਾ, ਹੂੰ। ਕਿੰਨੇ ਦਿਨ ਹੋ ਗਏ ਤੁਸੀ ਆਏ ਵੀ ਨੀ ਘਰ ਕਿੱਥੇ ਰਹਿੰਦੇ ਓ?
ਬਸ ਏਥੇ ਈ ਰਹੰਦੇ ਆ, ਹੁਣ ਕੁਛ ਮੈਂ ਵੈਸੇ ਫ੍ਰਰੀ ਹੋ ਕੇ ਅਸਾਈਨਮੈਂਟਸ ਮਨ ਰਾਜ ਦੀ ਮਤਲਬ ਕਿ ਬੇੇ ਤਦੀ ਤੇ ਹੁਨ ਮੈਂ ਪੇਕੇ ਆ ਗੀ ਸੀ। ਅੱਜ ਈ ਆਈ ਆਂ।
ਅੱਛਾ ਅੱਛ।
ਹਾਂਜੀ ਹਾਂਜੀ ਹਾਂਜੀ। ਬਸ ਵਧੀਆ ਜੀ। ਹਾਂਜੀ ਘਰੇ ਸਭ ਵਧੀਆ ਨ ਜੀ। ਤੁਸੀ ਸੁਨਾਓ ਓਥੇ ਸਭ ਠੀਕ ਐ?
ਹਾਂਜੀ ਏਥੇ ਵੀ ਸਭ ਵਧੀਆ ਨੇ ਬਸ ਮੈਂ ਵੀ ਬੈਠੀ ਦੀ ਸੀ। ਹਾਂ ਅਸਾਈਨਮੈਂਟਸ ਕਰਦੀ ਪਈ ਸੀ ਮੈਂ ਵੀ ਬਚਿਆਂ ਦੀ। ਹਾਂਜੀ ਬੱਚੇ ਸਬ ਠੀਕ ਨੇ। ਬਸ ਟਿਊਸ਼ਨ ਤੋਂ ਹੁਨ ਆਏ ਸੀ। ਹਾਂ ਡਿਨਰ ਜਲਦੀ ਬਨਾ ਲਈ ਦਾ ਹੁਨ ਬਸ ਅੱਠ ਵਜੇ ਕੋਲ ਖਾ ਲਾਂਗੇ ਡਿਨਰ।
ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਆਪ ਏਥੇ ਨੇ ਤੇ ਮੇਰੇ ਅ ਸੋਹਰੇ ਘਰ ਤੇ ਓਤੇ ਇਨਲੋਸ ਨਾਲ ਵਲ ਤੇ ਅਸੀਂ ਸਾਢੇ ਅੱਠ ਵਜੇ ਸ਼ੁਰੂ ਹੋ ਜਾਨੇ ਆ ਰੋਟੀ ਬਨਾਣੀ। ਹਾਂ ਤੇ ਇੱਥੇ ਤੇ ਮੰਮੀ ਹੋਰੇ ਪਾਸੇ ਤਾਂ ਬਹੁਤ ਲੇਟ ਹੋ ਜਾਂਦਾ।
ਅਪਣੇ ਅਪਨੇ ਘਰ ਦਾ ਹੁੰਦਾ ਨਾ ਸ਼ੂਰੂ ਤੋਂ ਜੋ ਸ਼ਡਿਊਲ ਬਨਿਆ ਹੋਏ।
ਹਾਂਜੀ ਹਾਂਜੀ ਹਾਂਜੀ ਇੱਧਰ ਬਹੁਤ ਲੇਟ ਹੋ ਜਾਂਦਾ ਇਹਰੇ ਤੇ ਹਲੇ ਮੰਮਾ ਹੋਰਾਂ ਨੇ ਤਾਂ ਸੋਚਿਆ ਵੀ ਨਹੀ ਬਣਾਣਾ ਕੀ ਹੈ।
ਅੱਛਾ ਅਸੀਂ ਚਲੋ ਕੋਈ ਨੀ। ਸਾਡੇ ਤਾਂ ਬਨ ਗਏ ਚਾਵਲ ਬਨਾਏ ਨੇ ਹੁਨੇ ਆ।
ਠੀਕ ਹੈ ਠੀਕ ਹੈ ਠੀਕ ਹੈ ਹਾਂ ਉਹੀ ਕਹਿ ਰਹੇ ਇਨੋ ਸਵਾਲ ਤੇ ਰਾਤ ਅੱਠ ਵਜੇ ਸਟਾਰਟ ਹੋ ਜਾਂਦਾ ਫੁਲਕਾ ਉਤਾਰਨਾ ਬਈ ਜਿਹੜਾ ਜਿਹੜਾ ਆਈ ਜਾ ਰਿਹਾ ਖਾਈ ਜਾ ਰਿਹਾ ਸਾਰੇ ਵੈਸੇ ਰਾਤ ਵੇਲੇ ਜਿਹੜਾ ਹੁੰਦਾ ਨਾ ਟਾਈਮ ਉਹ ਅਸੀਂ ਸਾਰੇ ਇਕੱਠੇ ਬੈਠ ਕੇ ਖਾਂਦੇ ਸਵੇਰੇ ਸਾਰੇ ਵੱਖਰੇ ਹੁੰਦੇ ਨੇ ਕਿਉਂਕਿ ਇੱਕ ਬੰਦਾ ਫੈਕਟਰੀ ਚ ਹੈ ਹਾਂ
ਸਵੇਰੇ ਤਾਂ ਵੇਖੋ ਫੇਰ ਕੰਮਾਂ ਕਾਰਾਂ ਤੇ ਜਾਨਾ ਹੁੰਦਾ ਸਭ ਹੀ ਅਲੱਗ ਹੁੰਦੇ ਨੇ ਨਾ।
ਸਭ ਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਕ ਬੰਦਾ ਆਂਦਾ ਕੋਈ ਆਫਿਸ ਤੋਂ ਆ ਰਿਹਾ ਕੋਈ ਫੈਕਟਰੀ ਤੋਂ ਆ ਰਿਹਾ ਤੇ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਸਭ ਵੱਖਰੇ ਵੱਖਰੇ ਰੋਟੀ ਖਾਂਦੇ ਇੱਕ ਰਾਤ ਦੀ ਰੋਟ- ਜੇ ਸਾਰੇ ਇਕੱਠੇ ਬੈਠ ਕੇ ਖਾਦੇ ਹਾਂ।
ਦੇਖੋ ਇਕ ਟਾਈਮ ਤਾਂ ਦੇਖੋ ਚਾਹੀਦਾ ਫੈਮਲੀ ਨਾਲ ਹਨਾ।
ਫੈਮਲੀ ਨਾਲ ਹਾਂਜੀ ਹਾਂਜੀ ਹਾਂਜ। ਹਾਂਜੀ ਹਾਂਜੀ ਕਿਉਂਕਿ ਮੇਰੇ ਫਾਦਰ ਇਨ ਲੋ ਹਾਂ।
ਚਣ ਲਈ
ਮੇਰੇ ਫਾਦਰ ਹਾਂਜੀ ਮੇਰੇ ਫਾਦਰ ਇਨ ਲੋ ਨੂੰ ਬੜਾ ਅੱਛਾ ਲੱਗਦਾ। ਉਹ ਫੇਰ ਕਹਿੰਦੇ ਨੇ ਇੱਕ ਟਾਈਮ ਅਪਣੇ ਆਪ ਸਭ ਏਕ ਦੂਸਰੇ ਨੂੰ ਦੇਓ।
ਨਹੀਂ ਜ਼ਰੂਰ ਹੋਨਾ ਚਾਹੀਦਾ ਨੀ ਘਰ
ਹਾਂਜੀ ਹਾਂ
ਹੋਰ ਕੀ ਕਰਦਾ ਫੇਰ ਬੇਟਾ ਤੁਹਾਡਾ ਹਾਂ ਸਭ ਵਧੀਆ ਨੇ ਬਸ ਬੈਠੇ ਦੇ ਸੀ।
ਤੇ ਇਹ ਬੋਤ ਬੋਰ ਹੋ ਰਿਹਾ ਸੀ ਸਵੇਰ ਦਾ ਮਤਲ ਭਾਬੀ ਆਪਣੇ ਪੇਕੇ ਚਲੇ ਗਏ ਤੇ ਏਥੇ ਕੋਈ ਹੈ ਨੀ। ਉਹ ਬੋਰ ਹੋ ਰਿਹਾ ਸੀ ਫਿਰ ਮੇਰਾ ਬ੍ਰਦਰ ਕਹਿੰਦਾ ਚਲ ਮੈ ਸ਼ਾਮੀ ਆਵਾਂਗਾ ਕੰਮ ਤੋਂ ਫੇਰ ਤੈਨੂੰ ਲੈ ਜਾਗਾ ਫੇਰ ਉਹ ਹੁਨ ਗਿਆ ਘੁੰਮਨ।
ਅਛਾ ਵਦੀਆ
ਹਾਂ ਸਾਡੇ ਇੱਥੇ ਗੁਰਦੁਆਰੇ ਹੇਨ ਨਾ ਬੜੇ ਹਿਸਟੋਰੀਕਲ ਆਸ ਪਾਸ ਬੰਗਲਾ ਸਾਹਿਬ ਗੁਰਦੁਆਰਾ ਸੀਸ ਗੰਜ ਸਾਹਿਬ ਗੁਰਦੁਆਰਾ ਫਤਿਹ ਨਗਰ ਛੋ ਸਾਹਿਬ ਜਾਦਿਆਂ ਦਾ ਹਾਂਜੀ ਆਸ ਪਾਸ ਹੀ ਹਨ ਫਿਰ ਉਹ ਲੈ ਗਿਆ ਹੋਣਾ ਕਿੱਧਰੇ ਨਾ ਕਿੱਧਰੇ
ਤੁਸੀਂ ਤੁਸੀਂ ਅੱਜ ਗਏ ਹੋ ਨਾ
ਹਾਂਜੀ ਅਜ ਸਵੇਰੇ ਹੀ ਆਈ ਹਾ ਮੈਂ
ਮੈਂ ਕੇਹਾ ਮੈ ਕਲ ਤਾਂ ਤੁਹਾਡਾ ਬੇਟਾ ਦੇਖਿਆ ਬਾਰ
ਹਾਂ ਨਹੀਂ ਅੱਜ ਮੈਂ ਗਈ ਹਾਂ ਸਵੇਰੇ
ਖੇਲਦੇ ਹੁੰਦੇ ਨਾ ਬੱਚੇ ਬਾਰ ਵਿਖ ਜਾਂਦੇ ਪਲੇਗ੍ਰਾਉਂਡ ਵਿੱਚ
ਹਾਂ ਹਾਂਜੀ ਹਾਂਜੀ ਹਾਂਜੀ ਅਜ ਸਵੇਰੇ ਹੀ ਨਿਕਲੀ ਹ ਮੈਂ ਸਵੇਰੇ ਹੀ ਆਜ ਕੀ ਕੈਂਦੇ ਨੇ ਕੇ ਉਹ ਨਿਕਲੇ ਸਵੇਰੇ ਤੜਕੇ ਤੜਕੇ ਮੈਂ ਨਿਕਲਦੀ ਆਾਂ ਫੇਰ ਤੋਂ ਬੋਤ ਜ਼ਿਆਦਾ ਧੁੱਪ ਹੋ ਜਾਂਦੀ ਆ
ਕਿਵੇਂ ਜਾਂਦੇ ਹੋ ਤਾਂ ਕਾਰ ਅਪਣੀ ਨੀ
ਮੈਂ ਬੋਲ ਨਹੀਂ ਵੋਲਵੋ ਬੱਸ ਚੱਲਦੀ ਹੈ ਜਗਾਧਰੀ ਤੋਂ ਸਾਢੇ ਪੰਜ ਵਜੇ ਏਸੀ ਬੱਸ
ਅੱਛਾ ਅੱਛਾ ਅੱਛਾ ਸਵੇਰੇ ਦਿਨੇ ਦਿਨੇ ਠੀਕ ਰੈਂਦਾ ਬੰਦਾ ਆਰਾਮ ਨਾਲ ਪੋਂਚ ਜਾਂਦਾ ਦੁਪੈਰ ਤੱਕ
ਮੇਰਾ ਉਸ ਤੋਂ ਬਾਦ ਬੜਾ ਔਖਾ ਹੋ ਜਾਂਦਾ ਨਿਕਲਣਾ ਬੜਾ ਜਾਦਾ ਔਖਾ ਹੋ ਜਾਂਦਾ ਫਿਰ ਨਿਕਲਣਾ
ਯਾ ਫਿਰ ਘਰ ਦੇ ਕੰਮ ਬੱਚੇ ਸੋ ਉਦੇ ਚ ਲੱਗ ਜਾਂਦਾ ਬੰਦਾ ਘਰ ਤੇ ਕੰਮਾਂ ਤੋਹੀ
ਨਿਕਲਣਾ ਫੇਿਰ ਮੰਮੀ ਫੇਰ ਕੈਂਦੇ ਕਈ ਵਾਰ ਹੁਣ ਮੇਰੇ ਇੱਧਰ ਮੰਮੀ ਓ ਰੀ ਨ ਇਹ ਕੈਂਦੇ ਟ੍ਰਰੇਨ ਤੇ ਆਓ ਇਹਨਾਂ ਨੂੰ ਟ੍ਰੇਨ ਦਾ ਸਫ਼ਰ ਅੱਛਾ ਲੱਗਦਾ ਹੈ ਮੈਂ ਕੇਹਾ ਟ੍ਰਰੇਨ ਨੇ ਮੈਨੂੰ ਪੁੰਚਾਣਾ ਦੋ ਵਜੇ ਸੜਦੀ ਧੁੱਪ ਚ ਮੈਂ ਕਿਹਾ ਮੇਰੇ ਤੋਂ ਨੀ ਆਣ ਹੁੰਦਾ ਬਸ ਸਵੇਰੇ ਸਵੇਰੇ ਹੀ ਆਵਾਂਗੀ
ਵੈਸੇ ਸਫ਼ਰ ਮੇਰੇ ਕੋਲ ਵੀ ਨੀ ਹੁੰਦਾ ਬੱਸ ਦਾ ਮੈਂ ਨੀ ਕਰਕੇ ਰਾੱਜੀ ਬੱਸ ਵੈਸੇ ਤੇ ਮੈਂ ਵੀ ਮਤਲਬ ਟੈ੍ਨ ਵਿੱਚ ਜਿਆਦਾ ਪ੍ਰੈਫਰ ਕਰਨੀ ਆ
ਹਾਂ ਮੇ ਨਾ ਮੇਰੀ ਭਾਬੀ ਕੋਲ ਹੋਂਦਾ ਤੇ ਨਾ ਮੇਰੀ ਸਿਸਟਰ ਕੋਲ ਹੋਂਦਾ
ਬਸ ਆਦਤ ਹੈ ਹਾਂ ਬਿਲਕੁਲ ਮੇਰਾ ਵੀ ਹਾਂ ਮੇਰਾ ਵੀ ਇਹੀ ਸਿਸਟਮ ਹੈ ਮੈਂ ਕਾਰ ਵਿਚ ਵੀ ਨ ਜਾਦਾ ਟੈਮ ਬੈ ਸਕਦੀ ਮੈਨੂੰ ਹੁੰਦਾ ਹਾਂ ਕਢ ਦੋ ਮੈਨੂੰ ਬਾਰ ਬਸ ਬਸ ਆਪਣਾ ਆਪਣਾ ਓ ਹੁੰਦਾ ਹੈਣਾ ਹਾਂ ਸਹੀ ਗੱਲ ਮੈਂ ਬਿਲਕੁਲ ਨੀ ਬੈ ਸਕਦੀ
ਹ ਆਪਣਾ -ਆਪਣਾ ਸਰੀਰ ਹੈ ਹਾਂਜੀ
ਜੇੜੀ ਉਹ ਲਾਈ ਹੁੰਦੀ ਨਾ ਉਹਨਾਂ ਨੇ ਫੇਗਰਸ ਲਾਈ ਹੁੰਦੀ ਓਹਨਾਂ ਨੇ ਉਹ ਚੜ੍ਹਦੀ ਉਹ ਸਿਰ ਉਹ ਸਿਰ ਨੂੰ ਬਸ ਚੜ੍ਹਦੀ ਹੈ ਮੇਰੇ ਤਾਂ
ਹਾਂ ਸੇਮ ਮੇਰੇ ਸਿਸਟਰ ਦਾ ਵੀ ਆਹੀ ਹਾਲ ਹੈ ਮੇਰੀ ਭਾਬੀ ਦਾ ਵੀ ਆਈ ਹਾਲ ਹੈ ਇੱਕ ਵਾਰੀ ਨਾ ਮੈਂ ਮੈ ਦਿੱਲੀ ਆਈ ਹੋਈ ਸੀ ਮੈਂ ਤੇ ਮੈਂ ਨਾ ਆਪਣੀ ਉਹ ਨਨਾਣ ਮੇਰੀ ਰੈਂਦੀ ਇੱਧਰ ਸੋਹਨਾ ਤੇ ਮੈਂ ਉਹਦੇ ਘਰ ਜਾਣਾ ਸੀ ਮਿਲਣ ਉਹਨੂੰ ਤੇ ਮੈਂ ਇਹਨੂੰ ਲੈ ਗਈ ਆਪਣੀ ਭਾਬੀ ਨੂੰ ਨਾਲ ਤੇ ਹੁਣ ਇਹ ਜੇੜੀ ਇੱਥੇ ਦਿੱਲੀ ਕੈਬ ਚੱਲਦੀ ਹੈ ਨਾ ਇਹ ਸਾਰੀਆਂ ਜ਼ਿਆਦਾਤਰ ਨਾ ਉਹਦੀਆਂ ਹੁੰਦੀਆਂ ਸੀ ਐਨ ਜੀ
ਉਹ ਤੇ ਸਾਰੇ ਰਸਤੇ ਵ ਹਾਂਜੀ ਉਹ ਤੇ ਸਾਰੇ ਰਸਤੇ ਵੋਮਿਟ ਕਰਦੀ ਗਈ ਉਥੇ ਸੋਹਨਾ ਤੱਕ ਉਹਨੇ ਵੋਮਿਟ ਨਹੀਂ ਛੱਡ ਕੁਛ ਨਾ ਸੋਹਣਾ ਔਰ ਦਿੱਲੀ ਔਰ ਸੋਹਨਾ ਦਾ ਸਫ਼ਰ ਥੋੜਾ ਲੰਬਾ ਹੈ ਇੱਕ ਇੱਕ ਡੇਢ ਘੰਟੇ ਦਾ ਰਾਹ ਆਰਾਮ ਹਾਂਜੀ ਬੜਾ ਹੈਗਾ ਉਹਦਾ ਸਫ਼ਰ ਥੋੜਾ ਜ਼ਿਆਦਾ
ਭਾਰ ਦਾ ਘੰਟਾ ਚਲੋ ਪਹੁੰਚ ਜਾਂਦਾ ਉਸ ਤੋਂ ਬਾਅਦ ਫਿਰ ਅਲੱਗ-ਅਲੱਗ ਹੋ ਜਾਂਦਾ ਏ ਰਸਤਾ ਮੈਂ ਵੀ ਗਏ ਮੈਂ ਵੀ ਗਈ ਸੀ ਉਹਨਾਂ ਦੇ ਘਰ
ਅੱਛਾ ਗਏ ਸੀ
ਹਾਂਜੀ ਮੈਂ ਗਈ
ਹਾਂ ਅੱਜ ਕੀਰਤਨ ਵੀ ਹੋਇਆ ਨਾ ਉੱਧਰੋਂ ਉਹ ਆਏ ਹੋਏ ਸੀ ਕੀਰਤਨ ਕਰਨ, ਹਾਂ ਤੇ ਵੀਡੋ ਪਾਈ ਹੋਈ ਸੀ ਉਹਨੇ ਜਸਦੀਪ ਨੇ ਪਾਈ ਹੋਈ ਸੀ ਵੀਡੀਓ ਤੇ ਮੈਂ ਦੇਖ ਰਹੀ ਸੀ ਮੈਂ ਕਿਆ ਆਏ ਹੋਏ ਸ਼ਾਇਦ ਸੋਨਾ ਨਾ ਪ੍ਰੋਗਰਾਮ ਐ ਗੁਰਦੁਆਰੇ
ਨਈਂ ਅਸੀਂ ਵੀ ਆਏ, ਉਹ ਸਿਰਫ ਕੱਲਿਈਓ
ਠੀਕ ਐ, ਠੀਕ ਐ ਠੀਕ।
ਹਾਂਜੀ, ਹਾਂਜੀ ਹੋਰ ਜਾਣਾ ਸੀ ਬਸ ਪ੍ਰੋਗਰਾਮ ਬਣ ਰਿਹਾ ਸੀ ਬਸ ਫਿਰ ਗਏ ਨੀ
ਅੱਛਾ ਠੀਕ ਐ, ਠੀਕ ਐ, ਠੀਕ ਐ ਠੀਕ ਮੈਂ ਉਹੀ ਅੱਜ ਨਾ ਜਸਦੀਪ ਨੇ ਗਰੁੱਪ ਚ ਪਾਈ ਹੋਈ ਸੀ ਨਾ ਵੀਡੀਓ ਮੈਂ ਕਿਆ ਸ਼ਾਇਦ ਤੁਸੀਂ ਸਾਰੇ ਮਤਲਬ ਕਿ ਫੈਮਿਲੀ ਪੂਰੀ ਆਈ ਹੋਣੀ ਐ।
ਨਈਂ ਨਈਂ ਜਾਣਾ ਸੀ ਬਸ ਕਹਿੰਦੀ ਤਾਂ ਪਈ ਪਲੈਨ ਤਾਂ ਬਣਿਆ ਨੀ ਫਿਰ
ਠੀਕ ਐ ਉਹੀ ਨਾ ਬਸ ਮੈਂ ਵੀ ਸਵੇਰੇ ਤਾਂ ਈ ਨੀ
ਨਈਂ ਕਹਿ ਤਾਂ ਰਏ ਸੀ ਉਹਨਾਂ ਨੇ ਬੋਤ ਕਿਆ ਬਈ ਆਣਾ, ਸਾਰੇ ਆਣਾ।
ਸਾਰੇ ਆਂਣਾ ਹਾਂਜੀ।
ਬਸ ਫਿਰ ਨਈਂ ਬਣਿਆ ਕਈ ਵਾਰੀ ਨਈਂ ਬਣ ਪਾਂਦਾ ਨਾ
ਹਾਂ ਹੋਰ ਦੱਸੋ ਜੀ, ਕੀ ਕਰਦੇ ਸੀ।
ਬਸ ਹੁਣੇ ਫਰੀ ਹੋਈ ਆਂ ਰੋਟੀ ਸਬਜ਼ੀ ਬਣਾ ਕੇ। ਹੁਣ ਥੋੜੀ-ਥੋੜ੍ਹੀ ਦੇਰ ਤੱਕਨ ਖਵਾਨੇ ਹੁਨੇ।
ਹਾਂ ਸਹੀ ਗੱਲ ਐ, ਉਹ ਸਾਡੇ ਟਾਈਮਿੰਗ ਨਾ ਜੇ ਜਿਹੜੀ ਕੀ ਕਹਿੰਦੇ ਨੇ ਹੈ ਨਾ ਥੋੜਾ ਇੱਧਰ ਆ ਕੇ ਮੇਰੇੇ ਪੇਕੇ ਆ ਕੇ ਮੇਰੀ ਟਾਈਮਿੰਗ, ਮੇਰਾ ਸ਼ਡਇਊਲ ਸਾਰਾ ਚੇਂਜ ਹੋ ਜਾਂਦਾ।
ਤੁਸੀਂ ਲੇਟ ਗਏ ਔ ਕੁੜੀ ਛੁੱਟੀਆਂਸ ਨਾ ਵੈਸੇ।
ਬੋ ਨਾ ਕੀ ਕਹਿੰਦੇ ਕਹਿ ਤੇਰੀ ਆ ਮੈਂ ਹੋਮਵਰਕ ਕਰਾ ਰਈ ਸੀ ਕਿ ਐ ਫੇਰ ਨਾ ਕੋਲ ਆ ਬਿਲਕੁਲ ਵੀ ਹੋਮਵਰਕ ਨਈਂ ਕਰਦਾ। ਬਿਲਕੁਲ ਵੀ।
ਬੱਚਿਆਂ ਨੂੰ ਹੁੰਦਾ ਨਾ ਵੀ ਹੁਣ ਕਿੱਥੇ ਘੁੰਮਣ ਆਇਆ ਤੇ ਘੁੰਮੀਏ ਸਿਰਫ
ਹਾਂ, ਬਸ ਬਸ ਬਸ। ਤੇ ਇਸ ਕਰਕੇ ਮੈਂ ਕਿਆ ਜਦ ਤੱਕ ਮੇਰਾ ਫਿਨਿਸ਼ ਨਈ ਹੋਏਗਾ ਹੋਮਵਰਕ ਮੈਂ ਨੀਂ। ਜਾਣਾ। ਉਹਨਾਂ ਦਾ ਹੋਮਵਰਕ ਸਾਰਾ ਫਿਨਿਸ਼ ਕਰਵਾਇਆ ਤਾਂ ਹੁਣ ਮਹਿ ਕੇ ਚਲੋ ਹੁਣ ਚੱਲਦੇ।
ਸਹੀ ਐ ਬਿਲਕੁਲ ਕਾਫੀ ਬੱਚਾ ਫਿਰ ਅਸੀਂ ਵੀ ਫਰੀ ਮਾਈੰਡ ਹੋ ਕੇ ਰਹਿਣੇ ਆਂ ਕਿ ਉਥੇ ਅਗਰ ਜਾਈਏ ਤੇ ਫਿਰ ਐਵੇਂ ਰਿਆ ਵੀ ਨੀਂ ਜਾਂਦਾ ਬੱਚਿਆਂ ਨੂੰ ਕੰਮ ਵੀ ਕਰਵਾਉਣਾ ਹਾਂ।
ਫਿਰ ਮੈਨੂੰ ਵੀ ਟੈਨਸ਼ਨ ਹੁੰਦੀ ਕਿ
ਹੁਣ ਬਸ ਐ ਵੇ ਕਿ ਜਾ ਕੇ ਬਸ ਸਕੂਲ ਦੀ ਤਿਆਰੀ ਕਰਨੀ ਐ, ਕੰਮ ਕੰਪਲੀਟ ਐ ਸਾਰਾ।
ਹਾਂਜੀ ਆ ਜੋ ਤੁਸੀਂ ਆਈਸ ਕਰ੍ਰੀਮ ਖਾ ਲਓ, ਆਈਸ ਕਰੀਮ ਬਨਰਾਜ।
ਬਸ ਹੁਣ ਵੇਖੋ ਹੁਣੇ ਡਿਨਰ ਕਰਨਾ ਫਿਰ ਜਾਵਾਂਗੇ ਹੋ ਕਰਨ ਥੋੜੀ ਜੀ ਡੋਗੀ ਨੂੰ ਨਾਲ ਘੁੰਮਾਣ ਜਾਵਾਂਗੇ ਫਿਰ ਨਾਲ ਲੈ ਕੇ ਆਵਾਂਗੇ ਦੇਖੋ ਰਾਤੀ ਚੱਲਦਾ ਹੈ ਗਰਮੀਆਂ ਚ ਸਹੀ
ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ।
ਹਾਂਜੀ-ਹਾਂਜੀ, ਹੋਰ ਦੱਸੋ?
ਹਾਂ, ਚਲੋ ਹਾਂ-ਹਾਂ, ਹਾਂਜੀ-ਹਾਂਜੀ, ਓਕੇ। ਓਕੇ ਜੀ, ਓਕੇ-ਓਕੇ-ਓਕੇ-ਓਕੇ ਜੀ, ਸਤਿ ਸ਼੍ਰੀ ਅਕਾਲ।
ਚਲ ਜਾਨੇ ਦੇ ਮੁਝੇ।